ਪਿਓ।
ਸ਼ਸ਼ੀ ਕਾਲ ਜੀ।
ਸਸ੍ਰੀ ਕਾਲ ਜੀ, ਕਿੱਦਾਂ?
ਹੋਰ, ਤਾਂ ਵਦ ਬਸ ਠੀਕ ਆ, ਸਭ ਵਦੀਆ। ਤੁਸੀਂ ਦੱਸੋ ਅਪਨਾ।
ਬਸ, ਸਭ ਵਦੀਆ, ਸਭ ਅੱਛਾ ਚੱਲ ਰਿਐ। ਬਸ ਏਅ ਹੁਨ ਥੋੜ੍ਹਾ, ਸਵੇਰੇ-ਸਵੇਰੇ ਮੇਰਾ ਨੰਬਰ ਲੱਗਿਆ ਸੀ ਅੱਖਾਂ ਦਾ, ਚੈੱਕਅਪ ਕਰਾ ਕੇ ਆਈ ਆਂ। ਏ ਪੁਆਇੰਟਮੈਂਟ ਸੀ, 'ਤੇ ਏਦਾਂ। ਐਦਾਂ ਫਟਾਫਟ ਹੋ ਗਿਆ, ਐੱਧਰ ਟੈਕਨੋਲੋਜੀ ਐੰਨੀ ਫਾਸਟ ਹੋ ਗਈ ਐ। ਉੱਥੇ, ਮਤਲਬ ਅੱਖਾਂ ਦਾ ਨਾ ਫਟਾਫਟ, ਪੈਲੇ ਵਰਗਾ ਨੀ ਏ ਮਤਲਬ, ਫਟਾਫਟ ਜਾ ਕੇ ਉੱਥੇ ਉਨਾਂ ਦੀਆਂ ਮਸ਼ੀਨਾਂ ਲੱਗੀਆਂ ਹੁੰਂਦੀਆਂ ਨੇ। ਅੱਖਾਂ ਦਾ ਜਿੰਨਾ ਨੰਬਰ ਏ, ਤੁਹਾਨੂੰ ਜੇੜੀ ਪ੍ਰੋਬਲਮ ਏ ਡਿਸੀਸ ਏ। ਉਹ ਸਾਰਾ ਕੁਝ ਟੈਕਨੋਲੋਜੀ ਦਾ ਉਹਨਾ ਨੂੰ ਡਾਕਟਰਾਂ ਨੂੰ ਸਾਹਮਣੇ ਆ ਜਾਂਦਾ ਵੇ।
ਪਹਿਲੇ ਦਿੱਕਤ -ਪਹਿਲੇ ਦਿੱਕਤ ਹੁੰਦੀਆਂ ਸੀ, ਕਿਉਂਕਿ ਪਹਿਲੇ ਨਹੀਂ ਸੀ ਟੈਕਨੋਲੋਜੀ ਆਲਾ ਮਸ਼ੀਨ ਸਾਰਾ, ਹੁਣ ਬਈ ਬਹੁਤ ਐਡਵਾਂਸ ਹੋ ਗਿਆ ਹੈ ਨਾ ਸਭ।
ਹਾਂਜੀ।
ਹਸ਼ ਬਸ ਹੁਣ ਕੀ ਇਹ ਮਸ਼ੀਨਾਂ ਆ ਗਈਆਂ ਨੇ, ਤਾਂ ਉਸ ਕਰਕੇ ਬਹੁਤ ਤੇਜ਼ੀ ਨਾਲ ਸਭ ਕੰਮ ਹੁੰਦੇ ਨੇ, ਚਾਹੇ ਉਹ ਕੋਈ ਵੀ ਕੰਮ ਹੋ ਜਾਏ।
ਹਾਂਜੀ, ਉਹ ਆ ਮੈਨੂੰ ਨਾ ਬਹੁਤ ਦਿਨਾਂ ਤੋਂ ਤਕਲੀਫ਼ ਚਾਲੂ ਸੀ, ਹਾਂਜੀ ਤੇ ਹੁਣ ਤਾਂ ਆਪਣਾ ਜਾਂਚ ਕਰਕੇ ਆਈ ਆ ਤੇ ਹੁਣ ਉਹਨਾਂ ਨੇ ਬੋਲਿਆ ਦੋ ਦਿਨ ਤੇ ਆ ਕੇ ਪੂਰਾ ਆਪਣਾ ਚਸ਼ਮਾ- ਚੁਸ਼ਮਾ ਨੰਬਰ ਤੁਹਾਡਾ ਜਿਹੜਾ ਨੰਬਰ ਆਏਂਗਾ ਸਾਰਾ ਕੁਝ ਲੈ ਜਾਓ। ਦੋ ਦਿਨ ਤੇ ਤੁਹਾਡਾ ਸਾਰਾ ਕੁਝ ਰੈਡੀ ਹੋ ਜਾਣੈ। ਇਸ ਤਰ੍ਹਾਂ ਸਵੇਰ ਦਾ ਜਿਹੜਾ ਸਵੇਰ ਦੀ ਸਾਡੀ ਸ਼ੁਰੂਆਤ ਹੀ ਟੈਕਨੋਲੋਜੀ ਨਾਲ ਹੁੰਦੀ ਏ।
ਓਹ ਤੇ ਹੈ, ਸਹੀ ਕਹਿ ਰਹੇ ਹੋ।
ਸਵੇਰੇ ਮੋਕੋ ਕਿਚਨ ਤੇ ਜਾਓ ਟੈਕਨੋਲੋਜੀ ਜਦ ਥੇ ਜਾਓ ਟੈਕਨੋਲੋਜੀ, ਇਸ ਤਰ੍ਹਾਂ ਨਾ ਅੱਜ ਕੱਲ੍ਹ ਨਾਲ ਕਿਸ ਤਰ੍ਹਾਂ ਹੋ ਗਿਆ ਤੇ ਟੈਕਨੋਲੋਜੀ ਤੋਂ ਬਗ਼ੈਰ ਅ ਆ
ਸਾਨੂੰ ਵੀ ਹੈਬਿਟ ਹੋ ਗਈ ਹੈ ਉਹਦੀ।
ਹਾਂ ਟੈਕਨੋਲੋਜੀ ਤੋਂ ਬਗੈਰ ਇੱਕ ਕ ਕ ਕਦਮ ਨੀ ਆਉਂਦਾ, ਇੱਕ -ਇੱਕ- ਇੱਕ ਅਸੀਂ ਕੁਛ ਕਰ ਇੱਕ ਕਦਮ ਨੀ ਚੁੱਕ ਸਕਦੇ ਹੈਗੇ ਸ਼ੁਰੂਆਤ ਤੇ ਸਵੇਰ ਤੋਂ ਟੈਕਨੋਲੋਜੀ ਦਾ ਇਸ ਤਰ੍ਹਾਂ ਹੋ ਗਿਆ ਨਾ ਬੱਚਿਆਂ ਨੂੰ ਵੀ ਜਿੱਧਰ ਜਾਓ। ਬੱਚਿਆਂ ਨੂੰ ਵੀ ਸਵੇਰੇ -ਸਵੇਰੇ ਟੈਕਨੋਲੋਜੀ ਲੱਗਦੀ ਏ, ਡਾਕਟਰਾਂ ਨੂੰ ਟੈਕਨੋਲੋਜੀ ਲੱਗਦੀ ਏ। ਕਿੱਦਾਂ ਐ ਇਹ ਸੋਚੋ ਕਿ ਬਗ਼ੈਰ ਟੈਕਨੋਲੋਜੀ ਤੋਂ ਅੱਜ ਦੇ ਜ਼ਮਾਨੇ ਤੋਂ ਮਤਲਬ ਕੁਛ ਇੱਕ ਬੰਦਾ ਕੁਛ ਕੁਛ ਨਹੀਂ ਚੱਲ ਸਕਦਾ, ਦੁਨੀਆਂ ਬੰਦ ਹੋ ਜਾਏਗੀ ਸਟੋਪ ਹੋ ਜਾਏਗੀ।
ਕੀ ਕੀਤਾ ਜਾਏ ਸ ਇਹ ਰੀਜ਼ਨ ਹੈ ਨਾ ਕਿ ਹੁਣ ਕੀ ਇਹ ਬੰਦਾ ਪਹਿਲੇ ਵਰਗੇ ਨੀ ਰਹਿ ਗਏ ਨੇ। ਮੇਨ ਏ, ਠੀਕ ਹੈ ਪਹਿਲੇ ਵਰਗੀਆਂ ਚੀਜ਼ਾਂ ਹੁਣ ਕੀ ਏ ਐਡਵਾਂਸ ਜੈਸੇ ਦੁਨੀਆਂ ਹੋ ਰਹੀ ਹੈ, ਐਡਵਾਂਸ ਚੈੱਕ ਕਰਦੀ ਕਿ ਭੱਜ ਦੌੜ ਵਾਲਾ ਕੰਮ ਹੋ ਗਿਆ ਇੱਕਦਮ ਸਭ ਦੇ ਵਿੱਚ।
ਹੀ।
ਤ ਲੋਕੀ ਇਹ ਸੋਚਦੇ ਨੇ ਕਿ ਜਿੰਨੀ ਜਲਦੀ ਕੰਮ ਨਿਬੜੇ ਕੁਛ ਵੀ ਹੋ ਚੇ ਡਾ ਦਾ ਹੋਏ ਚਾਹੇ ਘਰ ਦਾ ਹੋਏ, ਤੇ ਲੋਕ ਸੋਚਦੇ ਨੇ ਨਿਬੜ ਜਾਏ ਜਲਦੀ- ਜਲਦੀ ਕੰਮ। ਫਰੀ ਹੋ ਜਾਈਏ, ਤੇ ਹੁਣ ਉਹਦੋਂ ਉਹਦੇ ਕਰਕੇ ਕਹਿੰਦੇ ਲੋਕ ਆਪਣੇ ਆਪ ਮਸ਼ੀਨਾਂ ਯੂਜ ਕਰਨ ਲੱਗ ਜਾਂਦੇ ਨੇ।
ਤੁਸੀਂ ਦੇਖੋ ਨਾ ਬੱਚਿਆਂ ਨੂੰ ਓਨਲਾਈਨ ਪੇਪਰ ਓਨਲਾਈਨ ਟੈਸਟ। ਔਨਲਾਈਨ ਉਹਨਾਂ ਦੀਆਂ ਰਿਪੋਰਟਾਂ, ਸਟੂਡੈਂਟਸ ਨੂੰ ਜਿਹੜੇ ਹੁੰਦੇ ਨੇ ਵਿਦਿਆਰਥੀ। ਉਹਨਾਂ ਨੂੰ ਸਾਰਾ ਕੁਝ ਵਿਚਾਰ ਬੱਚਿਆਂ ਨੂੰ ਪੂਰਾ ਔਨਲਾਈਨ ਪੂਰਾ ਸਾਹਮਣੇ ਆ ਜਾਂਦਾ, ਘਾਰ
ਉਹ ਤੇ ਹੈ ਹੀ ਹੁਣ ਬੱਚਿਆਂ ਨੂੰ ਦੇਖਿਆ ਜੇ ਪੇਰੈਂਟਸ ਸੋਚਦੇ ਨੇ ਫੋਨ ਨਾ ਦੇਈਏ ਛੋਟੇ ਬੱਚਿਆਂ ਨੂੰ, ਕੀ ਹੈ ਬਾਈ ਦੇਣਾ ਪੈਂਦਾ ਮਜਬੂਰੀ ਤੇ। ਕਿ ਬਾਈ ਔਨਲਾਈਨ ਕਲਾਸਿਸ ਕਰ ਦਿੰਦੇ ਨੇ ਲੋਕ।
ਹਾਂਜੀ, ਸੌਖਾ ਹੋ ਜਾਂਦਾ ਲੇਕਿਨ ਔਨਲਾਈਨ ਕਲਾਸ ਲੇਕਿਨ ੳਹ ਹੈ ਕੇ ਪੈਲੇ ਜਾ ਕੇ ਬੱਚਾ ਤੇਆਰ ਹੋ ਕੇ, ਬੈਗ ਹੋ ਕੇ, ਬੈਗ ਲੈ ਕੇ ਜਾਂਦਾ ਸੀ। ਫਲਾਣੀ ਜਗਾ ਤੇ ੳਹ ਬੈਸਟ ਸੀ ਐਫ੍ਟਸ ੳਨਾਂ ਦੇ ਮ ਖੁਦ ਦੀ ਮੇਹਨਤ ਲੱਗਦੀ ਸੀ, ਖੁਦ ਸਾਈਕਲ ਚਲਾ ਕੇ ਜਾਨਾ, ਸਾਈਕਲਿੰਗ ਕਰਨੀ ਹਾਂਜੀ।
ਏਰੇ ਚ ਕੀ ਹੁੰਦਾ ਸਕੂਲ ਤੇ ਬੱਚਾ ਜੇ ਐਕਟੀਵਿਟੀ ਵਗੈਰਾ ਕਰਦਾ, ਘਰੇ ਕੀ ਏ ਬੱਚੇ ਨੇ ਬੈਠੇ ਬੈਠੇ ਔਨ ਕਲਾਇਸ ਔਨਲਾਈਨ ਕਲਾਸਿਸ ਲੈਣੀਆਂ ਨੇ, ਬੈਠੇ ਬੈਠੇ ਖਾਨਾ-ਪੀਨਾ, ਕੋਈ ਐਕਟੀਵਿਟੀ ਤੇ ਹੈ ਨਈ।
ਹਾਂ ਹਾਂਜੀ, ਬਿਲਕੁਲ-ਬਿਲਕੁਲ। ਬੋਲੋ ਨਾ ਹਰੇਕ ਕਿ ੳਹ ਖਾਲੀ ਜਾਨਵਰ ਰੈਗੇ ਟੈਕਨੋਲਜੀ ਤੋ ਬਗੈਰ ਨਈ ਤੇ ਦੁਨੀਆਂ ਜੇੜੀ ਐ, ਮਤਲਬ ਸਟੇਸ਼ਨ ਤੇ ਜਾਓ ਤਾਂ ਟੈਕਨੋਲਜੀ, ਟਿਕਟਾਂ ਬੁੱਕ ਕਰਾਓ ਤਾਂ ਟੈਕਨੋਲੋਜੀ ਹੋਸਪਿਟਲਾਂ ਤੇ ਜਾਓ ਤਾਂ ਟੈਕਨੋਲੋਜੀ, ਕੇੜੀ ਜਗਾ ਨਈ ਏਦਰ ਤੱਕ ਜੇੜੇ ਅਪਨੇ ਜੇੜੇ ਏ ਏਨੂੰ ਬੋਲਦੇ ਨੇ ਆਯਾ, ਆਯਾ-ਜਾਈ ਜੇੜਾ ਗੱਡੀਆਂ ਜਹਾਜ ਅਪਨਾ ਟਰਾਂਸਪੋਰਟ ਜੇੜੀ ਆ ਟ੍ਰਕ ਟੁਰਕ ਪੂਰਾ ੳਹ ਜੀ ਪੀ ਐਸ ਲੋਕੇਸ਼ਨ ਆ ਜਾਂਦਾ ੳਨਾ ਦਾ, ਜਿੱਥੇ ੳਨਾ ਦੀ ਥਾਂ ਜਿੱਥੇ ਹੁਣ ਜੇੜੀ ਗੱਡੀ ਅਟਕ ਗਈ ਏ, ੳਹ ਜੀ ਪੀ ਐਸ ਚਾਲੂ ਕਰਦਾ ਵੇ ਤੇ ੳਥੇ ੳਦੀ ਅਟਕ ੳਸੇ ਵੇਲੇ ੳਦੀ ਮਦਦ ਮਦਦ ਹੋ ਜਾਂਦੀ ਐ, ਆਸੇ ਪਾਸੇ ੳਦੇ ਕੋਲ ਪਹੁੰਚ ਜਾਂਦੇ ਨੇ ਕਿਉਂਕਿ ਜੀ ਪੀ ਐਸ ਦਾ ਟੈਕਨੋਲੋਜੀ ਦਾ ੳਨਾ ਨੂੰ ਲੋਕ ੳਥੇ ਨੇ ਜਿੱਥੇ ੳਦਾ ਸਥਾਨ ਏ ੳਥੇ ਪੋੰਚ ਜਾਂਦੇ ਨੇ ਥਾਂ ਤੇ।
ਬੋਤ ਤੇਜੀ ਨਾਲ ਟੈਕਨੋਲੋਜੀ ਵੱਧ ਰਈ ਏ। ਦੇਖ ਈ ਦੋ, ਹੁਨ ਹਰ ਚੀਜ ਤੇ ਏਹੀ ਹੈਗੀ ਏ ਬੰਦਾ ਕਿੱਥੇ-ਕਿੱਥੇ ਸੋਚੇ ਕਿ ਲੋ ਅਪਨੇ ਚੀਜਾ ਨੂੰ ਯੂਜ ਕੀਤਾ ਜਾਏ ਯਾ ਜੈਸੇ ਪੈਲੇ ਟਾਈਮ ਤੇ ਬੰਦਾ ਰਏ, ਨਈ ਹੋ ਪਾਂਦਾ।
ਹਾਂਜੀ ਹਾਂਜੀ, ਬਿਲਕੁਲ।
ਹੁਨ, ਹੁਨ ਹਰ ਚੀਜ ਤੇ ਮਸ਼ੀਨ ਯੂਜ ਕਰਨ ਦੀ ਹੈਬਿਟ ਹੈਗੀ ਸਾਰੇ ਹੋਨ ਚਾਏ ਕੋਈ ਵੀ ਹੋਏ ਤੇ ਚਾਏ ਲੇਡੀਜ ਹੋਏ ਚਾਏ ਜੈਂਟਸ ਹੋ ਸਾਰੇਆਂ ਨੂੰ ਹੈਬਿਟ ਹੋ ਗਈ ਏ। ਅਛਾ, ਹੁਨ ਅਸੀ ਰੋਟੀ ਪਾਨੀ ਔਵਨ ਹੁੰਦੇ ਨੇ। ਹੈ ਤੇ ਮਸ਼ੀਨ ਈ ਐ। ਦੇਖ ਲੋ ਮ ਇੰਡਕਸ਼ਨ
ਹਾਂ।
ਮ ਔਵਨ ਦੇਖ ਲੋ, ਮਸੀ਼ ਇੰਡਕਸ਼ਨ ਦੇਖ ਲੋ, ਲੋਕੀ ਕੀ ਕਰਦੇ ਬਈ ਯੂਜ ਕਰਦੇ ਨੇ ਕਿ ਕੰਮ ਜਲਦੀ ਹੋ ਜਾਏ, ਪੈਲੇ ਲੋਕੀ ਪੈਲੇ ਦੇ ਲੋਕੀ ਕਿੱਥੇ ਚੁੱਲ੍ਹਾ ਬਾਲ ਕੇ ਰੋਟੀ
ਹਾਂਜੀ ਤੁਸੀ ਦੇਖੋ ਨਾ ਲੇਕਿਨ ਚੀਜ ਪੈਲੇ ਸਾਨੂੰ ਅਸੀ ਤੇ ਅਪਨਾ ਚੁੱਲੇ ਦਾ ਜਮਾਨਾ ਤੇ ਨਈ, ਅਸੀ ਗੈਸਾਂ ਦਾ ਜ਼ਮਾਨਾ ਵੇਖੇਆ ਵੇ, ਗੈਸਾਂ ਤੇ ਚੀਜ ਚੀਜ ਸਵਾਦ ਬਨਦੀ ਸੀ, ਲੇਕਿਨ ਏਹ ਜੇੜਾ ਇੰਡਕਸ਼ਨ ਆ ਗਈ ਐ, ੳਦੇ ਵਿੱਚ ਸਵਾਦ ਈ ਨੀ ਚੀਜ ਬਨਦੀ, ਸਵਾਦ ਦਾ ਕਿਨਾ ਫਰਕ ਪਏ ਹਾਂ ਜਲਦੀ ਬਨਦੀ ਏ ਤੇ ਬੋਤ-ਬੋਤ, ਸਵੇਰੇ ਟੋਸਟਰ ਬਨਾਨੇ ਐ ਤਾਂ ਟੋਸਟਰ ਇਲੇਕਟ੍ਰਿਕਲ ਟੋਸਟਰ ਕੀ ਮਤਲਬ ਆ ਈ ਮਸ਼ੀਨ ਤੋਂ ਬਗੈਰ, ਹੁਣ ਦੋ ਮਿੰਟ ਲਾਈਟ ਚਲੀ ਜਾਂਦੀ ਐ ਨਾ ਅੱਜ ਦੀ ਗੱਲ ਏ, ਅੱਜ ਦੀ ਗੱਲ ਏ, ਮੈਨੂੰ ਸਬਜ਼ੀ ਬਣਾਣੀ ਸੀ ਤੇ ਮੈਨੇ ਸਾਰਾ ਕੁੱਝ ਕੱਟ ਟ ਕੇ ਰੱਖੇਆ ਤੇ ਲਾਈਟ ਚਲੀ ਗਈ। ਐਵੇਂ ਹੱਥ ਪੈਰ ਬੈਠ ਗਏ, ਪਸੀਨੇ ਆਨ ਲੱਗ ਪਏ ਹੁਨ ਕੀ ਹੋਏਗਾ ਮੈਨੂੰ ਟਿਫਿਨ ਬਣਾਣਾ ਵੇ। ਬਸ ਹੂੰ, ਤੇ ਓ ਲੇਕਿਨ ਨਾ ਮਤਲਬ ਟੀ ਵੀ ਤੇ ਸਾਨੂੰ ਨਿਊਜ਼ ਮਿਲ ਜਾਂਦੀ ਐ ਸਾਰਾ ਕੁਝ ਪਤਾ ਲੱਗ ਜਾਂਦੈ। ਸਵੇਰੇ ਕੀ ਹੋਏਆ, ਮੌਸਮ ਦਾ ਪਤਾ ਲੱਗ ਜਾਂਦਾ।
ਓ ਤਾਂ ਤੁ ਸਈ ਕੈ ਰੇ ਓ ਤੇ ਅੱਛੀਆਂ ਵੀ ਆਉਦੀਆਂ, ਨੇ ਕੁਝ ਬੁਰੀਆਂ ਵੀ ਆਉਦੀਆਂ ਨੇ ਅਪਨੇ ਵਾਸਤੇ ਏ ਹੈ ਕਿ
ਮੌਸਮ ਦਾ ਸਾਨੂੰ ਪੈਲੇ ਹੀ ਪਤਾ ਲੱਗ ਜਾਂਦਾ ਅੱਜ ਬਈ ਬਾਰ ਨਾ ਜਾਓ ਬੱਚੇ ਅੱਜ ਫਲਾਣੇ ਸ਼ੈਰ ਤੇ ਨਾ ਜਾਓ, ਨਾਲੇ ਆਸੇ ਓਥੇ ਤੂਫਾਨ ਆਣ ਵਾਲਾ ਵੇ ਹਾਂਜੀ।
ਸਈ ਕੈ ਰੇ ਓ।
ਬੋਤ ਮਤਲਬ ਹਾਂਜੀ।
ਇਕਦਮ ਰਾਈਟ ਕੈ ਰੇ ਓ ਕਿ ਹਰ ਚੀਜ਼ ਦਾ ਪੈਲੇ ਹੀ ਪਤਾ ਚੱਲ ਜਾਂਦਾ ਐ, ਚਾਹੇ ਫੋਨ ਤੇ ਦੇਖ ਲੋ, ਚਾਹੇ ਟੀਵੀ ਤੇ ਦੇਖ ਲੋ। ਪੈਲੇ ਈ ਵੈਦਰ ਦਾ ਪਤਾ ਚੱਲ ਜਾਏਗਾ।
ਸਕੂਲ 'ਤੇ ਵੀ ਸਭ ਜਗ੍ਹਾ ਵਿਦਿਆਰਥੀ ਵੀ ਜੇੜੇ ਨੇ ਆਪਣਾ ਜੇੜਾ ਅਹ ਓਨਾਂ ਨੂੰ ਜੇੜਾ ਕੰਪਿਊਟਰ ਤੇ ਕੰਮ ਕਰਨਾ, ਕੰਪਿਊਟਰ ਤੋਂ ਲੈ ਕੇ ਓਨਾਂ ਦਾ ਫੋਨਾਂ ਤੋਂ ਲੈ ਕੇ, ਮੋਬਾਇਲਾਂ ਤੋਂ ਲੈ ਕੇ ਪੂਰੀ ਜ਼ਿੰਦਗੀ ਓਨਾਂ ਦੀ ਵਿਦਿਆਰਥੀਆਂ ਦੀਆਂ ਪੂਰਾ ਏਦੇ ਵਿੱਚ ਈ ਜਾਂਦੀ ਏ ਟੈਕਨੋਲੋਜੀ ਤੇ ਈ ਜਾਂਦੀ ਤੇ ਜੇੜੇ ਸਕੂਲ ਤੇ ਜੇੜੇ ਪੜ੍ਹਾਈ ਕਰਦੇ ਨੇ ਓ ਬਲੈਕ ਬੋਰਡ ਜੇੜੇ ਸਾਡੇ ਸਾਮਣੇ ਜੇੜੇ ਬਲੈਕ ਬੋਰਡ ਸਨ ਓ ਵੀ ਟੈਕਨੋਲੋਜੀ ਦੇ ਆ ਗਏ ਨੇ ਹੋਨ।
ਪੈਲੇ ਚੌਕ ਯੂਜ ਹੁੰਦੀ ਸੀਗੀ ਹੁਨ ਕੀ ਕੀ ਯੂਜ ਹੁੰਦਾ ਐ। ਹੁਨ ਉਦਾਂ ਦੇ ਕਰਤੇ ਨੇ ਪੈਨ ਟਾਈਪ ਦੇ ਚੌਕ।
ਹਾਂ, ਹਾਂ ਹਾਂਜੀ। ਤੇ ਮੈਂ ਤੇ ਹੁਨ ਕੋਈ ਕੋਈ ਸਕੂਲ ਤੇ ਦੇਖਿਆ ਤੇ ਓਨਾਂ ਦਾ ਆਪਣਾ ਕੀ ਟੀਚਰ ਕੀਬੋਰਡ ਤੇ ਕਰਦੀ ਏ ਤੇ ਸਾਮਣੇ ਬੋਰਡ ਤੇ ਪੂਰਾ ਟਾਈਪ ਹੋ ਕੇ ਆ ਜਾਂਦਾ ਵੇ। ਓ ਵੀ ਹੋ ਗਯਾ ਵੇ ਪੂਰਾ। ਬੱਚੇਆਂ ਨੂੰ ਮਤਲਬ ਜੇੜਾ ਬੱਚਾ ਸ਼ੁਰੂ ਤੋਂ ਸ਼ੁਰੂਆਤ ਈ ਟੈਕਨੋਲੋਜੀ ਦੀ ਅੱਖਾਂ ਖੋਲ੍ਹ ਕੇ ਜੇੜਾ ਸਕੂਲ ਜਾਂਦਾ ਵੇ ਓਨੂੰ ਪਤਾ ਈ ਨਈ ਓ ਚੌਕ ਡਸਟਰ ਕੀ ਹੋਂਦੈ ਓਦਾ ਸ਼ੁਰੂ ਤੋਂ ਲਾਈਟ ਦੀ ਅੱਖਾਂ ਤੇ ਕਿੰਨਾ ਫ਼ਰਕ ਪੈਂਦਾ ਹੋਏਗਾ ਨਾ ਭੈਣ ਜੀ ਬਚ
ਬੋਤ ਜਾਦਾ, ਬੋਤ ਜਾਦਾ।
ਹਾਂਜੀ।
ਤਾਈਂ ਤੇ ਦੇਖੋ ਛੋਟੇ-ਛੋਟੇ ਬੱਚੇਆਂ ਨੂੰ ਅੱਜ-ਕੱਲ ਚਸ਼ਮੇ ਲੱਗ ਜਾਂਦੇ ਨੇ ਬੋਤ ਜਲਦੀ।
ਹਾਂਜੀ। ਓਈ ਮੈਂ ਬੋਲੇਆ ਮੈਂ ਇੱਕ ਸਕੂਲ ਤੇ ਗਈ ਓਥੇ ਨਾ ਟੀਚਰ ਸਕਰੀਨ ਤੇ ਕਰਦੀ ਪਈ ਐ ਬਚ ਚੇ ਦੇਖਦੇ ਪਏ ਨੇ ਤੇ ਸਾਰੇ ਬੱਚੇ ਆਂ ਨੂੰ ਅੱਖਾਂ ਤੇ ਚਸ਼ਮੇ ਕੇ ਐ ਸਾਡਾ ਜ਼ਮਾਨਾ ਸੀ ਕੀ ਏ ਜ਼ਮਾਨਾ ਐ। ਅ ਈਜ਼ੀ ਲਾਈਫ ਹੋ ਗਈ ਏ ਹਾਂ। ਹੁਨ ਸਾਡੇ ਬੱਚੇਆਂ ਨੂੰ ਚਸ਼ਮੇ ਨੇ।
ਮੈਂ ਦੱਸ ਤੇ ਰਈ ਛੋ ਛੋ ਬਚ ਚੇ ਰੇਂਜਨ ਹੈ ਨਾ ਏਥੇ ਸਕੂਲ ਵੀ ਹੁਨ ਓਦਾਂ ਦਾ ਕਰਤਾ ਬਲੈਕ ਬੋਰਡ ਇਲੈਕ ਇਲੈਕਟ੍ਰਿਕ ਵਾਲੇ। ਜੋ ਵੀ ਐ, ਠੀਕ ਐ ਓਦੇ ਬਾਦ ਏ ਬੱਚੇ ਫੋਨ ਵੀ ਯੂਜ ਕਰਨ ਲੱਗ ਗਏ ਨੇ। ਪਹਿਲੇ ਤਾਂ ਬੱਚੇ ਫ਼ੋਨ ਨਹੀਂ ਯੂਜ ਕਰਦੇ ਸੀ ਬੱਚੇ ਐਕਟੀਵਿਟੀਆਂ ਕਰਦੇ ਸੀ ਘਰੇ
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
ਉਹਦੇ ਕਰਕੇ ਵੀ ਦਿੱਕਤ ਹੈ
ਹਾਂਜੀ ਏ ਤੁਸੀਂ ਦੇਖੋ ਕ੍ਰਿਕਟ ਦਾ ਮੈਚ ਵੇਖੋ ਜਿਹੜਾ ਕ੍ਰਿਕਟ ਦਾ ਮੈਚ ਉਹ ਕਿੱਦਾਂ ਦਾ ਹੋ ਗਿਆ ਸਾਡੇ ਸਾਹਮਣੇ ਜਿਹੜਾ ਅਸੀਂ ਵੇਖਦੇ ਸੀ ਕਿੰਨੀ ਮਜ਼ਾ ਆਉਂਦੀ ਸੀ ਉਹਨੂੰ ਉਹਨਾਂ ਦਾ ਸਾਰਾ ਡਿਜੀਟਲ ਹੋ ਗਿਆ ਵ ਉਹਨਾਂ ਦੀ ਕਿਵੇਂ ਆਉ ਆਊਟ ਹੁੰਦੇ ਨੇ ਮੈਨੂੰ ਮੈਨੂੰ ਮੇਰੇ ਬੱਚੇ ਸਮਝਾਂਦੇ ਮ ਮੈਂ ਤੇ ਵੇਖਿਆ ਨੀ ਆਊਟ ਹੋਇਆ ਕਹਿੰਦੇ ਨਹੀਂ ਨਾ ਆ ਤੁਸੀਂ ਡਿਜੀਟਲ ਵੇਖੋ ਜ਼ਰਾ ਧਿਆਨ ਨਾਲ
ਠੀਕ ਏ ਸਰ
ਹਮ
ਕੀ ਕੀਤਾ ਜਾਏ ਬੱਚੇ ਬਾਈ ਬਹੁਤ ਅੱਜ ਕੱਲ ਦੇ ਸਹੀ ਹੋ ਗਏ ਨੇ ਬੱਚੇ ਮਾਂ ਪਿਓ ਨੂੰ ਦੱਸਦੇ ਨੇ ਕਿ ਨਹੀਂ ਇੱਦਾਂ ਨੀ ਮੰਮੀ ਏਦਾਂ ਕਰੋ ਮੰਮੀ
ਹਾਂਜੀ ਓਹੀ ਓਹੀ ਹੁਣ ਸਾਡੇ ਅਸੀਂ ਉਹਨਾਂ ਨੂੰ ਨੀ ਸਿਖਾਉਣਾ ਟੈਕਨੋਲੋਜੀ ਉਹ ਸਾਨੂੰ ਸਿਖਾਉਣਗੇ ਟੈਕਨੋਲੋਜੀ ਇਸ ਤਰ੍ਹਾਂ ਹੋ ਗਿਆ
ਕੀ ਕੀਤਾ ਜ ਹੁਣ ਸਾਨੂੰ ਲੋਕਾਂ ਨੂੰ ਸਮਝ ਨਹੀਂ ਆਦੀ ਨਾ ਅਸੀਂ ਲੋਕ ਪਹਿਲੇ ਦੇ ਟਾਈਮ ਦੇ ਲੋਕੀ ਨਹੀਂ ਸਮਝ ਪਾਂਦੇ ਨੇ ਜ਼ਿਆਦਾ ਨਹੀਂ ਚੀਜ਼ਾਂ ਸਮਝ ਪਾਂਦੇ ਹਾਂ ਅਸੀਂ ਲੋਕ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਲੋ ਅੱਛਾ ਜਿਸ ਤਰ੍ਹਾਂ ਕਹਿਣਾ ਪੈਂਦਾ ਕਿ ਜਿਸ ਤਰ੍ਹਾਂ ਸਾਡਾ ਟਾਈਮ ਉਹ ਟਾਈਮ ਵੱਖਰਾ ਸੀ ਜੋ ਹੁਣ ਨਵਾਂ ਟਾਈਮ ਆਇਆ ਸਾਨੂੰ ਐਕਸੈਪਟ ਕਰਕੇ ਚੱਲਣਾ ਹੀ ਚਾਹੀਦਾ ਹੈ ਅੱਗੇ ਦੀ ਜਨਰੇਸ਼ਨ ਹੀ ਹੋਵੇ ਹਨਾ ਉਹ ਹਾਂਜੀ ਉਸ ਤਰ੍ਹਾਂ ਚੱਲਣਾ ਹੀ ਪੈਂਦਾ ਕਿ ਹੁਣ ਟੀਚਰ ਨਾਲ
ਬੱਚਿਆਂ ਦੇ ਬੱਚਿਆਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ ਮਾ ਪਿਉ ਨੂੰ ਬਚਿਆ ਚੇ ਜਿੱਦਾਂ ਕਰਦੇ ਨੇ ਉਸ ਹਿਸਾਬ ਨਾਲ ਹੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕਿ ਮੰਮੀ ਨੀ ਏਦਾਂ ਮੰਮੀ ਪਾਪਾ ਏਦਾਂ ਨੀ ਇੱਦਾਂ ਕਰੋ
ਹਾਂਜੀ ਬਰਾਬਰ ਚ ਭੈਣ ਜੀ ਬਾਹਰ ਕੋਈ ਆਇਆ ਮੈਂ ਮੈਂ ਬਾਅਦ ਚੋਂ ਗੱਲ ਕਰਨੀ ਹ ਠੀਕ ਹੈ ਬਾਦ ਚੋ ਗੱਲ ਕਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ